ਸਾਸ਼ੀ ਕਾਲ ਜੀ।
ਸਸ਼ੀ ਕਾਲ ਜੀ, ਹੋਰ ਕਿਵੇਂ ਓਂ?
ਵਦੀਆ ਤੁਸੀ ਸੁਨਾਓ ਕਿਵੇਂ ਓਂ?
ਮੈਂ ਵੀ ਵਦੀਆ, ਹੋਰ ਕੀ ਕਰ ਰੇ ਸੀ ਜੀ?
ਕੁਸ਼ ਨੀ ਤੁਸੀ ਸੁਨਾਓ, ਕੀ ਕਰਦੇ ਸੀਗੇ?
ਬਾੱਸ ਮੈਂ ਤਾ ਖ਼ਬਰਾਂ ਦੇਖ ਰੀ ਸੀ ਅੱਜ-ਕੱਲ।
ਅੱਛਾ-ਅੱਛਾ ਹੋਰ ਘਰੇ ਸਾਰੇ ਕਿਵੇਂ ਨੇ?
ਸਬ ਵਦੀਆ ਜੀ, ਤੁਸੀ ਸੁਨਾਓ ਏੱਦਰ?
ਸਾਰੇ ਵਦੀਆ।
ਅੱਛਾ, ਮੈਂ ਏ ਕੈ ਰੀ ਸੀ ਥੋਨੂੰ, ਅ ਤੁਸੀ ਸੁਨਦੇ ਹੋ ਖ਼ਬਰਾਂ?
ਹਾਂਜੀ-ਹਾਂਜੀ ਖ਼ਬਰਾਂ ਤਾਂ ਬੋਤ ਸੁਨਦੇ ਆਂ ਅਸੀ।
ਹਾਂਜੀ, ਅੱਜ-ਕੱਲ ਦੇਖੋ ਸਾਰਾ ਕੁਛ ਪਤਾ ਲੱਗਦਾ ਰੈਂਦੈ ਦੁਨੀਆਂ ਭਰ ਵਿੱਚ ਕੀ ਹੋ ਰੇਆ ਖ਼ਬਰਾਂ ਮੈਂ ਵੀ ਰੋਜ਼ ਸਾਰੇ ਘਰਦੇ ਅਸੀ ਖ਼ਬਰਾਂ, ਬੈ ਕੇ ਖ਼ਬਰਾਂ ਦੇਖਦੇ ਆਂ। ਕੇ ਅੱਜ-ਕੱਲ ਕੀ ਚੱਲ ਰੇਆ ਦੁਨੀਆਂ ਚ
ਹਾਂਜੀ-ਹਾਂਜੀ, ਖ਼ਬਰਾਂ ਚ ਨਾ ਬੋਹੋਤ ਹਾਏ ਪਤਾ ਲੱਗਦੈ ਲੋਕੀ ਕੀ ਕਿਧੇ ਨਾਲ ਕੀ ਕਰਦੇ ਪਏ ਨੇ।
ਹਾਂਜੀ, ਏ ਤਾਂ ਹੈ ਪਰ ਇੱਕ ਗੱਲ ਐ ਕਈ ਲੋਕ ਖ਼ਬਰਾਂ ਪੜਦੇ ਐ। ਕਈ ਅ ਮਤਲਬ ਅਖ਼ਬਾਰ ਪੜਦੇ ਐ, ਕਈ ਖ਼ਬਰਾਂ ਦੇਖਦੇ ਐ। ਥੋਨੂੰ ਇ ਚ ਐਦੇ ਫਾਏਦੇ ਤੇ ਨੁਕਸਾਨ ਪਤਾ ਨੇ, ਹੁਨ ਵੇਖੋ ਜਿਵੇਂ, ਅ ਅੱਜ-ਅੱਜ ਦੇ ਸਮੇਂ ਵਿੱਚ ਅਸੀ। ਜਿਵੇਂ, ਅਖ਼ਬਾਰ ਪਾੜਦੇ ਆਂ, ਮੋਬਾਇਲ ਪਾੜਦੇ ਮੋਬਾਇਲ ਦੇਖਦੇ ਆਂ, ਟੈਲੀਵਿਜ਼ਨ ਦੇਖਦੇ ਆਂ। ਤੇ ਇੰਟਰਨੈਟ ਰਾਹੀਂ ਅਸੀ ਸਾਰੀਆਂ ਮਤਲਬ ਅੱਜ-ਕੱਲ ਦੀਆਂ ਨਿਊਜ਼ ਪਤਾ ਕਰ ਸਕਦੇ ਆਂ। ਕੀ ਚੱਲ ਰੇਆ ਦੁਨੀਆਂ ਚ, ਸਭ ਤੋਂ ਪੈਂਲਾ ਜੇ ਆਪਾਂ ਗੱਲ ਕਰੀਏ ਤਾ ਖ਼ਬਰਾਂ ਪੜਨ ਦੀ। ਦੇਖੋ ਅਖ਼ਬਾਰ ਜਾਂ ਜੇ ਆਪਾਂ ਖ਼ਬਰਾਂ ਪਾੜਦੇ ਆਂ, ਤਾ ਅਖ਼ਬਾਰ ਨਾਲ ਪਾੜਦੇ ਆਂ। ਤਾ ਓਦੇ ਨਾਲ ਜੇੜੀਆ ਆਪਨੀਆ ਅੱਖਾਂ ਨੀ ਖ਼ਰਾਬ ਹੁੰਦੀਆ ਹੈਗੀਆਂ, ਅਪਨਾ ਤੇ ਇੰਟਰਨੈੱਟ ਵੀ ਬਚੇਆ ਰੈਂਦਾ, ਤੇ ਬੰਦੇ ਨੂੰ ਪੜਨਾ ਵੀ ਆ ਜਾਂਦਾ ਆ ਆਪਾ ਦੇਖਦੇ ਆਂ ਕਿ ਕਈਆਂ ਨੂੰ ਕਈਂਆ ਦੀ ਪੰਜਾਬੀ ਵਗੈਰਾ ਜਾਂ ਇੰਗਲਿਸ਼ ਵਗੈਰਾ ਵੀਕ ਹੁੰਦੀ ਆ, ਤਾ ਓ ਨਿਊਜ਼ ਨਾਲ ਪੜ-ਪੜ ਕੇ ਪਲੀਜ਼, ਅ ਵਦੀਆ ਕਰ ਲੈਂਦੇ ਇੰਪਰੂਵ ਹੋ ਜਾਂਦੀ ਆ। ਹਾਂਜੀ। ਤੇ ਜੇ ਹਾਂਜੀ, ਪੜਨ ਤੇ ਐ ਮੇ ਵੀ ਆ ਜੇ ਆਪਾਂ ਨੂੰ ਕੋਈ ਖ਼ਬਰ ਸਮਝ ਨਾ ਆਵੇ, ਤਾਂ ਆਪਾਂ ਓਨੂੰ ਦੁਬਾਰਾ ਵੀ ਪੜ ਸਕਦੇ ਆਂ। ਜੀ ਹੁਨ ਦੇਖਨ ਚ ਤਾਂ ਜੋ ਲੰਘ ਗੀ, ਓ ਲੰਘ ਗੀ।
ਹਾਂਜੀ, ਏ ਤਾ ਹੈ, ਦੇਖਨ ਵਾਲੀ ਤਾ ਏੱਦਾ ਈ ਹੁੰਦਾ ਕਿ ਓ ਟੀ ਵੀ ਤੇ ਜੇੜੀ ਆਂਦੀ ਐ।
ਹਾਂਜੀ। ਤੇ ਪੜਨ ਨਾਲ ਜੇੜੀ ਆਪਨੀ ਭਾਸ਼ਾ ਦਾ ਗਿਆਨ ਆ ਓ ਵੀ ਵੱਧਦਾ, ਤੇ ਜੇੜੀ ਆਪਨੀ ਸ਼ਬਦਾਵਲੀ ਆ। ਓਦੇ ਵਿੱਚ ਵੀ ਬੋ ਵਦੀਆ ਸੁਧਾਰ ਆਉਂਦਾ।
ਹਾਂਜੀ-ਹਾਂਜੀ।
ਹਾਂਜੀ, ਤੇ ਜੇੜੀ ਅਪਣੀ ਸੋੱਚਨ ਦੀ ਸਮਰੱਥਾ ਓ ਵੀ ਵੱਧਦੀ ਆ। ਏ ਵੀ ਆ ਜੇੜੇ ਮਤਲਬ ਸਟੂਡੈਂਟਸ ਹੁੰਦੇ ਆ, ਵਿਦਿਆਰਥੀ ਓਨੇ ਓਨਾਂ ਲਈ ਤਾ ਬੋਤ ਜਾਦਾ ਲਾਭਦਾਇਕ ਆ ਕਿਉਕਿ ਓਨਾਂ ਦੀ ਮਤਲਬ ਉਨਾਂ ਨੂੰ ਪੰਜਾਬੀ ਪੜਨੀ ਓ ਜਾਂਦੀ ਆ।
ਹਾਂਜੀ-ਹਾਂਜੀ ਏ ਤਾ
ਹਾਂਜੀ, ਤੇ ਓਨਾਂ ਨੂੰ ਪੜਨ ਦੀ ਵੀ ਆਦਤ ਲੱਗ ਜਾਂਦੀ ਆ ਮਤਲਬ ਅ ਪੜਨ ਲੱਗ ਜਾਂਦੇ ਆ, ਕਈਆਂ ਨੂੰ ਪੜਨ ਦੀ ਆਦਤ ਨੀ ਨਾ ਹੁੰਦੀ ਇਨਾਂ ਨਾਲ ਪੜ੍ਹਨ ਦੀ ਤੇ ਲਿਖਣ ਦੀ ਯੋਗਤਾ ਵੀ ਵੱਧਦੀ ਆ ਕਿਉਂਕਿ ਉਹਨਾਂ ਨੂੰ ਪੰਜਾਬੀ ਸਮਝਾਉਣ ਲੱਗ ਜਾਂਦੀ ਆ
ਹਾਂਜੀ ਹਾਂਜੀ ਕਈ ਜਿਹੜੇ ਪਟਾ
ਹਾਂਜੀ
ਉਹ ਤਾਂ ਬਖਵਾਰ ਉਹ ਸੁਣਦੇ ਘੱਟ ਨੇ ਪੜ੍ਹਦੇ ਹੀ ਵੱਧ ਨੇ ਅਖ਼ਬਾਰ ਵਗੈਰਾ ਨਾ
ਹਾਂਜੀ ਹਾਂਜੀ ਕਿਉਂਕਿ ਅੱਜ ਕੱਲ ਜਿਹੜੀ ਆਪਾਂ ਨੇ ਦੇਖਿਆ ਲੋ ਨੌਜਵਾਨ ਨੇ ਉਹ ਅਖ਼ਬਾਰ ਹੀ ਨਹੀਂ ਪੜ੍ਹਦੇ ਹੈਗੇ ਤਾਂ ਉਹਨਾਂ ਨੂੰ ਦੁਨੀਆਂ ਭਰ ਵਿੱਚ ਨਹੀਂ ਪਤਾ ਲੱਗਦਾ ਉਹ ਫੋਨ ਦੇਖੀ ਜਾਂਦੇ ਹੁਣ ਫੋਨ ਚ ਤਾਂ ਕਈ ਪ੍ਰਕਾਰ ਦੀਆਂ ਆਪਾਂ ਨੇ ਦੇਖਿਆ
ਹਾਂਜੀ ਨਾ
ਰੀਲਾਂ ਹੁੰਦੀਆਂ ਨੇ ਹਾਂਜੀ
ਖ਼ਬਰਾਂ ਵੀ ਬਣਾ ਕੇ ਪਾ ਦਿੰਦੇ ਤੇ ਕੁੱਛ ਖ਼ਬਰ ਬਣਾ ਕੁੱਛ ਹੋਰ ਦਿੰਦੇ ਨੇ ਖ਼ਬਰ ਨੂੰ ਅੱਧੀਆਂ ਆਂਦੇ ਨੇ ਬਟ ਖਵਾ ਹੁੰਦਾ ਉਹੀ ਲਿਖ ਕੇ ਭੇਜ ਦੇਣੇ ਹੋ
ਹਾਂਜੀ ਇਹ ਤਾਂ ਹੈ ਅਖਬਾਰ ਚ ਬਹੁਤ ਵਧੀਆ ਹੁਣ ਆਪਾਂ ਕੁੱਛ ਵੀ ਆ ਖੜੇ ਖੜੇ ਹੀ ਲੋਕ ਕਿਸੇ ਦੀ ਵੀ ਖ਼ਬਰ ਬਣਾ ਦਿੰਦੇ ਨੇ
ਹਾਂਜੀ ਇਹ ਤਾਂ ਹੈ ਉਹ ਫੋਨ ਤੇ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੈ ਨਾ ਸਾਰਾ ਕੁੱਛ ਨਕਲੀ ਬਣ ਜਾਂਦਾ ਸਾਰਾ ਕੁੱਛ
ਬਹੁਤ ਲੋਕ ਫ ਕਈ ਫੋਨ ਦੇਖੇਓ ਜਾਂਦੇ ਨੇ ਤਾਂ ਉਹਨ ਉਹ ਕੁੱਛ ਟੈਮ ਫ਼ੋਨ ਤੋਂ ਪਰੇ ਲੈ ਲੈਂਦੇ ਨੇ ਜਦੋਂ ਅਖਬਾਰ ਖਬ ਅਖਬਾਰ ਪੜ੍ਹਦੇ ਨੇ ਖ਼ਬਰਾਂ ਪੜਦੇ ਨੇ ਅਖਵਾਰ ਚ ਹਾਂਜੀ ਹਾਂਜੀ ਹੁਣ ਹਾਂਜੀ ਉਹਨਾਂ ਨਾਲ ਉਹਨਾਂ ਵਿੱਚ ਬਹੁਤ ਜ਼ਿਆਦਾ ਸੁਧਾਰ ਆ ਜਾਂਦਾ ਕਿਉਂਕਿ ਉਹਨੂੰ ਉਹਨੂੰ ਲਿਖਣਾ ਪੜ੍ਹਨਾ ਬਹੁਤ ਵਧੀਆ ਆ ਜਾਂਦਾ ਤੇ ਉਹਨਾਂ ਦੇ ਮਤਲਬ ਜੋ ਸ਼ਬਦ ਨੇ ਉਹ ਵੀ ਬਹੁਤ ਵਧੀਆ ਹੋ ਜਾਂਦੇ ਨੇ ਉਹ ਬਹੁਤ ਅਸਾਨੀ ਨਾਲ ਪੜ੍ਹ ਲੈਂਦੇ ਨੇ ਫਿਰ ਪੰਜਾਬੀ ਇੰਗਲਿਸ਼ ਨੂੰ ਹਾਂਜੀ ਹੁਣ ਜੇ ਆਪਾਂ ਖ਼ਬਰਾਂ ਦੇਖਣ ਦੀ ਗੱਲ ਕਰੀਏ ਤਾਂ ਜਿਵੇਂ ਟੈਲੀਵਿਜ਼ਨ ਜਾਂ ਮੋਬਾਇਲ ਤੇ ਜਿਹੜੀ ਖ਼ਬਰ ਆ ਉਹਨੂੰ ਪੂਰੀ ਤਸਵੀਰ ਦੇ ਰੂਪ ਵਿੱਚ ਪੂਰੀ ਘਟਨਾ ਦੱਸ ਦਿੱਤੀ ਜਾਂਦੀ ਹੈ ਆਪਾਂ ਉਹਨੂੰ ਪੂਰਾ ਮਤਲਬ ਪੂਰੀ ਮੂਵੀ ਤਰ੍ਹਾਂ ਬਣਾ ਕੇ ਦਿਖਾਉਂਦੇ ਨੇ ਆਪਾਂ ਨੂੰ
ਹਾਂਜੀ ਹਾਂਜੀ
ਹਾਂਜੀ ਇਹ ਆ ਪਰ ਆਪਾਂ ਜਦੋਂ ਉਹਨੂੰ ਵੀਡੀਓ ਰਾਹੀਂ ਦੇਖਦੇ ਹਾਂ ਉਹ ਆਸਾਨ ਵੀ ਹੋ ਜਾਂਦਾ ਆਪਾਂ ਨੂੰ ਇੱਕ ਤਰ੍ਹਾਂ ਦਾ ਜੇ ਆਪਾਂ ਉਹਦੇ ਲਾਭ ਦੇਖੀਏ
ਹਾਂਜੀ ਇਹ ਤਾਂ ਹੈ
ਹਾਂਜੀ ਤੇ ਜਿਹੜੀ ਜਦੋਂ ਆਪਾਂ ਲਾਈਵ ਰਿਪੋਰਟਿੰਗ ਦੇਖਦੇ ਹਾਂ ਤਾਂ ਉਹਦੇ ਨਾਲ ਜਿਹੜਾ ਘਟਨਾ ਦਾ ਅਸਲੀ ਮਾਹੌਲ ਆ ਉਹ ਵੀ ਪਤ ਤਾ ਲੱਗ ਜਾਂਦਾ ਵੀ ਕਿਵੇਂ ਕੇਂ ਮਹਿਸੂਸ ਕਰ ਸਕਦੇ ਹਾਂ ਵੀ ਇਹ ਚ ਕਿਵੇਂ ਹੋਇਆ ਕਿਵੇਂ ਹੋਇਆ ਇਹਦੇ ਨਾਲ ਆਪਣਾ ਜਿਵੇਂ ਕਈਆਂ ਕੋਲ ਘੱਟ ਸਮਾਂ ਹੁੰਦਾ ਨਾ ਅਖਬਾਰ ਪੜ੍ਹਨ ਦਾ ਟਾਈਮ ਨਹੀਂ ਹੁੰਦਾ ਉਹ ਕ ਇਹਦੇ ਨਾਲ ਆਪਣਾ ਸਮਾਂ ਵੀ ਬਚਦਾ ਤੇ ਨਵੀਆਂ ਨਵੀਆਂ ਖ਼ਬਰਾਂ ਆਂਪਾਂ ਨੂੰ ਨਾਲ ਦੀ ਨਾਲ ਮਿਲ ਜਾਂਦੀਆਂ ਨੇ
ਹਾਂਜੀ ਹੁਣ ਤਾਂ ਵਿਗਿਆਨ ਬਹੁਤ ਅੱਗੇ ਵੱਧ ਗਿਆ ਹੁਣ ਤਾਂ ਬਹੁਤ ਕੁੱਛ ਆਉਣ ਲੱਗ ਗਿਆ
ਜਿਹਦੇ ਨਾਲ ਐ ਕਈ ਹੁਣ ਜੋਬ ਵਗੈਰਾ ਤੇ ਜਾਂਦੇ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ। ਪਰ ਉਹ ਫਿਰ ਲਾਈ ਹਾਂਜੀ ਉਹ ਖ਼ਬਰਾਂ ਦੇਖਦੇ ਨੇ। ਪਰ ਜੇ ਆਪਾਂ ਦੇਖੀਏ ਖ਼ਬਰਾਂ ਦੇਖਣ ਦੇ ਵੀ ਬਹੁਤ ਨੁਕਸਾਨ ਨੇ। ਕਈ ਜਿਹੜੇ ਕਈ ਵਾਰ ਚੈਨਲ ਆ ਚੈਨਲ ਵਾਲੇ ਹੁੰਦੇ ਆ, ਉਹ ਇੱਕੋ ਹੀ ਖ਼ਬਰ ਨੂੰ ਵਾਰ-ਵਾਰ ਦਿਖਾਈ ਜਾਂਦੇ ਆ।
ਹਾਂਜੀ ਉਹਨੂੰ ਹੀ ਉਹ ਕਰੀ ਜਾਂਦੇ ਹੁੰਦੇ।
ਹਾਂਜੀ ਕੋਈ ਖ਼ਬਰ ਨੂੰ ਉਹ ਬਾਰ-ਬਾਰ ਉਸੇ ਨੂੰ ਹੀ ਦਿਖਾਈ ਜਾਂਦੇ ਆ। ਆਪਾਂ ਨੇ ਦੇਖਿਆ
ਲੋਕੀ ਅੱਜ ਕੱਲ ਵੈਸੇ ਕਰਦੇ ਬਹੁਤ ਗ਼ਲਤ ਨੇ ਕਈ ਚੋਰੀਆਂ ਕਰਦੇ ਨੇ, ਕਈ ਕਤਲ ਕਰਦੇ
ਹਾਂ ਕੋਈ ਗ਼ਲਤੀ ਖ਼ਬਰ ਬਣਾਈ ਹੋਵੇ, ਉਹਨੂੰ ਹੀ ਬਾਰ ਵਾਰ ਦਿਖਾਏ ਜਾਂਦੇ ਨੇ ਇਹਦੇ ਨਾਲ ਜਿਹੜੇ ਜਿਹੜੇ ਲੋਕ ਦੇਖਦੇ ਨੇ ਦਰਸ਼ਕ ਹੁੰਦੇ ਆ ਉਹਨਾਂ ਤੇ ਵੀ ਗ਼ਲਤ ਪ੍ਰਭਾਵ ਪੈਂਦਾ।
ਹਾਂਜੀ ਇਹ ਤਾਂ ਹੈਗਾ ਹੀ ਆ।
ਹਾਂਜੀ। ਹਾਂਜੀ, ਪਰ ਇਹ ਜਦੋਂ ਅਸੀਂ ਪੜ੍ਹਦੇ ਹਾਂ ਖ਼ਬਰ ਨੂੰ ਤਾਂ ਅਸੀਂ ਜਾਣਕਾਰੀ ਨੂੰ ਬਹੁਤ ਹੀ ਸ਼ਾਂਤੀ ਨਾਲ ਸਮਝਦੇ ਹਾਂ ਏਦੇ ਚ ਕੀ ਹੋ ਰਿਹਾ ਪਰ ਦੇ ਸਮੇਂ ਪਰ ਜਿਹੜੇ-ਜਿਹੜੇ ਦੇਖ ਰਹੇ ਹੁੰਦੇ ਨੇ ਉਹ ਬਹੁਤ ਬੁਰੇ ਤਰੀਕੇ ਨਾਲ ਮਤਲਬ ਗ਼ਲਤ ਤਰੀਕੇ ਨਾਲ ਉਹਨਾਂ ਨੂੰ ਦੇਖਦੇ ਹੁੰਦੇ ਆ ਜੋ ਦਿਖਾਇਆ ਜਾਂਦਾ। ਦੇਖਦੇ ਹਾਂ ਜਦੋਂ, ਹਾਂਜੀ ਅੱਜ ਕੱਲ ਨਾ ਹਾਂ ਹਾਂਜੀ।
ਤੇਰੇ ਇੰਨੀ ਇੰਗਲਿਸ਼ ਇੰਪਰੂਵ ਹੋਈ ਉਹਦੇ ਨਾਲ ਬਹੁਤ ਆ ਦੁੱਧ ਹੱਥ ਇਹਦੇ ਲਾਭ ਬਹੁਤ ਹੋਏ ਕਿ ਅਖ਼ਵਾਰੀ ਲਗਵਾਇਆ ਸੀਗਾ।
ਹਾਂਜੀ-ਹਾਂਜੀ।
ਪਾ ਲੈਂਦੇ ਆ ਵੀ ਚਲੋ ਹਨਾ ਵਧੀਆ ਕੁੱਛ ਸਿੱਖਣ ਨੂੰ ਮਿਲਦਾ ਅਖ਼ਬਾਰ ਚੋਂ ਤੇ ਹੋਰ ਖੇਡਾਂ ਵਗੈਰਾ ਚ ਇੰਨਾ ਜ਼ਿਆਦਾ ਖ਼ਬਰ ਦਿੱਤੀ ਹੁੰਦੀ ਆ ਪਤਾ ਲੱਗਦਾ ਰਹਿੰਦਾ ਨਾ ਚੱਲਦਾ।
ਨਾ ਆਪਣੇ ਇੰਡੀਆ ਜਿੱਤਾ ਤੇ ਆਪਣਾ ਪੰਜਾਬ ਜਿੱਤ ਧਦਾ ਪਿਆ ਖੇਡਾਂ ਕਿੰਨੀਆਂ ਹੁੰਦੀਆਂ ਆਪਣੇ ਪੰਜਾਬ ਚ ਤੇ ਸਾਰੀਆਂ ਖ਼ਬਰਾਂ ਉਹਦੇ ਵਿੱਚ ਹੁੰਦੀਆਂ। ਸੀਗੀਆਂ ਤੇ ਪੜ੍ਹ ਕੇ ਮਤਲਬ ਏਦਾਂ ਹੁੰਦਾ ਸੀਗਾ ਵੀ ਹਾਂ ਵਧੀਆ ਨਾ ਵਧੀਆ ਲੱਗਦਾ ਸੀ। ਸੀਗਾ ਕਿ ਹਾਂ ਦੇਖਣ ਨੂੰ ਮਤਲਬ ਪੜ ਖੁਸ਼ੀ ਪੜ੍ਹ ਕੇ ਮਿਲਦੀ ਹੁੰਦੀ ਸੀ ਜ ਚੀਜ਼ ਆਪਾਂ ਪੜ੍ਹਦੇ ਹੀ ਪਏ ਹਾਂ ਨਾ ਮਤਲਬ ਇੱਕ ਕਹਾਣੀ ਨੂੰ ਸੀਗਾ ਉਹ ਕਈ ਚੀਜ਼ਾਂ ਵਧੀਆ ਬਹੁਤ ਲਿਖੀਆਂ ਹੁੰਦੀਆਂ।
ਹਾਂਜੀ ਹੁਣ ਦੇਖੋ ਅੱਜ ਕੱਲ ਤੇ ਜਿਵੇਂ ਆਪਾ ਪਰ ਜਦੋਂ ਖ਼ਬਰਾਂ ਦੇਖਦੇ ਹਾਂ ਆਪਾਂ ਨੇ ਦੇਖਿਆ ਹੀ ਆ ਕਿ ਸੋਸ਼ਲ ਮੀਡੀਆ ਤੇ ਦੇਖੋ ਖ਼ਬਰਾਂ ਬਹੁਤ ਤੇਜ਼ੀ ਨਾਲ ਫੈਲਦੀਆਂ ਨੇ। ਹਲੇੇ ਉਹ ਖ਼ਬਰ ਹਲੇ ਅਖ਼ਬਾਰ ਚ ਵੀ ਨਹੀਂ ਆਈ ਹੁੰਦੀ ਪਰ ਸੋਸ਼ਲ ਮੀਡੀਆ ਚ ਜੇ ਆਪਾਂ ਕੋਈ ਖ਼ਬਰ ਪਾਉਂਦੇ ਹਾਂ, ਦੇਖੋ ਅੱਧੇ ਦਿਨ ਚ ਹੀ ਮਤਲਬ ਆਪਾਂ ਲਾਈਏ ਘੰਟੇ ਦੋ ਘੰਟੇ ਚ ਉਹ ਖ਼ਬਰ ਆਪਣੇ ਕੋਲ ਪਹੁੰਚ ਦਿੰਦੀ। ਉਹ ਬਹੁਤ ਛੇਤੀ ਫੈ਼ਲਦੀ ਆ ਉਹ ਚਾਹੇ ਗਲਤ ਤੇ ਖਬਰਾਂ ਚ ਕਈ ਖ਼ਬਰ ਆਪਾਂ ਨੇ ਦੇਖਿਆ ਹੀ ਆ, ਕਈ ਖ਼ਬਰਾਂ ਬਹੁਤ ਹੀ ਜ਼ਿਆਦਾ ਗਲਤ ਬਣਾਈਆਂ ਹੁੰਦੀਆਂ ਨੇ ਪਰ ਉਹ ਵੀ ਬਹੁਤ ਤੇਜ਼ੀ ਨਾਲ ਫੈਲਦੀਆਂ ਨੇ।
ਹਾਂਜੀ ਇਹ ਤਾਂ ਹੈ ਹੀ ਹੈ। ਅਖ਼ਬਾਰ ਦਾ ਹੀ ਤਾਂ ਫਾਇਦਾ ਕੀ ਉਹ ਚ ਏਦਾਂ ਨਹੀਂ ਹੈਗਾ ਕਿ ਸਿਰਫ਼ ਖ਼ਬਰਾਂ ਹੀ ਦਿੱਤੀਆਂ ਹੁੰਦੀਆਂ। ਤੇ ਖ਼ਬਰ ਬਹੁਤ ਕੁਛ ਦਿੱਤਾ ਹੁੰਦੀਆਂ ਏ ਗਿਆਨ ਦੀ ਚੀਜ਼ਾਂ।
ਹਾਂਜੀ। ਜਦੋਂ ਆਪਾਂ ਹੁਣ ਸੋਸ਼ਲ ਮੀਡੀਆ 'ਤੇ ਕੋਈ ਵੀ ਖ਼ਬਰ ਦੇਖਦੇ ਹਾਂ। ਉਹ ਕੋਈ ਖ਼ਬਰ ਗਲਤ ਵੀ ਹੁੰਦੀ ਆ ਉਹ ਕੋਈ ਕਈ ਖ਼ਬਰਾਂ ਸਹੀ ਹੁੰਦੀਆਂ ਨੇ, ਕਈ ਬਹੁਤ ਜ਼ਿਆਦਾ ਗ਼ਲਤ ਵੀ ਹੁੰਦੀਆਂ ਨੇ।
ਹਾਂਜੀ ਕੁਛ ਬਣਦਾ ਨੀ ਹੁੰਦਾ ਨਾ ਉਹਨਾਂ ਦਾ ਹੁੰਦੀ ਨੀ ਉਹ ਇਹੋ ਜਿਹੀ ਕੋਈ। ਖ਼ਬਰ ਹੁੰਦੀ ਨੀ ਜਿਹੜੀ ਦਿਖਾ ਦਿੰਦੇ ਨੇ।
ਹਾਂਜੀ ਹੁਣ ਜਿਵੇਂ ਸੋਸ਼ਲ ਮੀਡੀਆ ਤੇ ਤਾਂ ਸਾਰੇ ਫੋਨ ਤੇ ਹੀ ਰਹਿੰਦੇ ਆ ਆਪਾਂ ਦੇ। ਮੈਂਖਿਆ ਉਹ ਤਾਂ ਅਗਲਾ ਦੇ ਨਾਲ। ਨਾਲ ਹੀ ਦੇਖ ਲੈਂਦਾ ਪਰ ਜਿਹੜੀ ਅਖ਼ਬਾਰ ਵਾਲੀ ਹੁੰਦੀ ਆ ਉਹਨੂੰ ਆਪਾਂ ਰੋਕ ਵੀ ਸਕਦੇ ਹਾਂ। ਕਿਉਂਕਿ ਅਖ਼ਬਾਰ ਤੇ ਤਾਂ ਰੁਕ ਜਾਂਦੀ ਆ ਹਾਂਜੀ ਤੇ ਕਿਸੇ ਵੀ ਜਾਣਕਾਰੀ ਤੇ। ਪਰ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਆਪਾਂ ਦੇਖਦੇ ਹਾਂ ਨਿਊਜ਼ ਤਾਂ ਜਿਹੜੀਆਂ ਉਹ ਖ਼ਬਰਾਂ ਨੇ ਉਹਨਾਂ ਤੇ ਆਪਾ। ਆਪਾਂ ਨੂੰ ਵਿਸ਼ਵਾਸ ਵੀ ਨਹੀਂ ਕਰਨਾ ਚਾਹੀਦਾ ਹੈਗਾ ਕਿਉਂਕਿ ਉਹ ਬਹੁਤ ਜ਼ਿਆਦਾ ਗਲਤ। ਬਣਾਈਆਂ ਹੁੰਦੀਆਂ ਨੇ ਆਪਣੇ ਵੱਲੋਂ ਦਰਸਾ ਕੇ ਹੁਣ ਤਾਂ ਏ ਆਈ ਦਾ ਜ਼ਮਾਨਾ ਆ ਗਿਆ ਲੋਕ ਵੈਸੇ। ਤੇ ਵੀ ਉਹਦੇ ਨਾਲ ਬਣਾ ਕੇ ਗਲਤ ਖ਼ਬਰਾਂ ਭੇਜ ਦਿੰਦੇ ਆਪਾਂ ਨੇ ਦੇਖੀਆ।
ਹਾਂਜੀ ਇਹ ਤਾਂ ਹੈ ਹਨਾ ਮਸ਼ਹੂਰ ਹੋਣ ਦੇ ਮਾਰੇ ਬਹੁਤ ਕੁਛ ਕਰ ਦਿੰਦੇ ਲੋਕੀ ਗ਼ਲਤ ਖ਼ਬਰਾਂ ਹਨਾ।
ਹਾਂਜੀ।
ਨੇ ਤੇ ਇੰਟਰਨੈਟ ਤੇ ਬਟ ਗਲਤ ਗੱਲ ਹੋ ਜਾਂਦੀ ਆ ਬਿਲਕੁਲ। ਕਿ ਕਿਸੇ ਦਾ ਨੁਕਸਾਨ ਵੀ ਹੋ ਸਕਦਾ ਇਹਦੇ।
ਹਾਂਜੀ-ਹਾਂਜੀ।
ਏਦਾਂ ਤਾਂ ਨੁਕਸਾਨ ਹੀ ਹੈ ਨਾ ਜਿਦੀ ਖ਼ਬਰ ਹੋਊਗੀ ਤੇ ਮੰਨ ਲਓ। ਏਦਾਂ ਦਾ ਕੁੱਛ ਹੋਵੇ ਨਾ।
ਹਾਂਜੀ ਵੈਸੇ ਹਾਂਜੀ। ਹਾਂਜੀ ਹੁਣ ਜਿਹਦੀ ਬਣ ਰਹੀ ਆ ਉਹਦੇ ਲਈ ਤਾਂ ਬਹੁਤ ਔਖਾ। ਹਾਂਜੀ ਨਾ ਤਾਂ ਜਿਹੜੀ ਸੋਸ਼ਲ ਮੀਡੀਆ ਤੇ ਨਾ ਤਾਂ ਉਹ ਡਿਲੀਟ ਹੋ ਸਕੇ।
ਹਾਂਜੀ ਇਹ ਤਾਂ ਹੈ ਉਹ ਜਾਂਦੀ ਵੀ ਨੀ ਫਿਰ।
ਹਾਂਜੀ ਇਹ ਤਾਂ ਹੈ। ਹੁਣ ਜਿਹਦੀ ਜਿਹਦੇ ਜਿਹਦੇ ਤੇ ਗ਼ਲਤ ਖ਼ਬਰ ਬਣਾਈ ਗਈ ਆ ਉਹ ਦੇਖੋ ਬੰਦਾ ਕੀ ਕਰਦਾ। ਫਿਰ ਉਹੀ ਹੈ ਫਿਰ ਉਹ ਆਪਣੀ ਹੱਤਿਆ ਕਰਦਾ ਆਪਾਂ ਨੇ ਦੇਖ। ਹਾਂਜੀ ਸੁਸਾਈਡ ਕਰ ਲੈਂਦਾ ਜਾ ਬੰਦਾ ਫਿਰ।
ਆਮ ਕਰ ਦਿੰਦੇ ਨੇ ਏਦਾਂ ਹੀ ਖ਼ਬਰਾਂ ਬਣਾ ਕੇ ਕਈ ਲੋਕਾਂ ਨੂੰ ਏਦਾਂ ਹੀ ਕਰ।
ਹਾਂਜੀ ਪਰ ਮੇਰੇ ਹਿਸਾਬ ਨਾਲ ਤਾਂ ਆਪਾਂ ਨੂੰ ਖ਼ਬਰਾਂ ਪੜ੍ਹਨੀਆਂ ਹੀ ਚਾਹੀਦੀਆਂ ਨੇ। ਕਿਉਂਕਿ ਉਹਦੇ ਨਾਲ ਜ਼ਿਆਦਾ ਬੈਨੀਫਿਟ ਮਿਲਦਾ ਚਲੋ ਜੇ ਆਪਣੇ ਕੋਲ ਕਈ ਵਾਰ ਟਾਈਮ ਨੀ ਉਦੋਂ ਦੇਖ ਲੋ। ਪਰ ਉਹ ਖ਼ਬਰਾਂ ਐਵੇਂ ਦੀਆਂ ਦੇਖੋ ਜਿਹ ਤੂੰ ਆਪੈ ਨੂੰ ਪਤਾ ਹੋਵੇ। ਕਿਹੜਾ ਚੈਨਲ ਸਹੀ ਐਨ ਸਹੀ ਖ਼ਬਰਾਂ ਭੇਜ ਰਿਹਾ। ਉਹ ਤੇ ਆਪਾਂ ਦੇਖ ਸਕਦੇ ਹਾਂ ਚੱਲ ਉਹਦੇ ਨਾਲ ਐਵੇ ਹੀ ਹੁੰਦਾ ਜਿਵੇਂ ਹੁਣ ਕਈ ਵਾਰ ਕੋਈ ਚੀਜ਼ ਆ। ਕੋਈ ਮਤਲਬ ਕਿਵੇਂ ਦੀ ਉਹ ਘਟਨਾ ਉਹ ਪੜ੍ਹਨ ਤੇ ਵੀ ਨਹੀਂ ਪਤਾ ਲੱਗਦੀ। ਜਦੋਂ ਆਪਾਂ ਵੀਡੀਓ ਦੇਖਦੇ ਹਾਂ ਉਹਦੇ ਸੀਨ ਜੇ ਯਾਦ। ਉਹ ਜ਼ਿਆਦਾ ਮਤਲਬ ਸਮਝ ਆ ਜਾਂਦੀ ਆ ਆਪਾਂ ਨੂੰ ਉਹ ਆਪਾਂ ਨੂੰ ਜਿਆਦਾ ਦੇ। ਹੁਣ ਜਿਵੇ ਆਪ ਹਾਂਜੀ।
ਹੁੰਦੀਆਂ ਦਰਦਨਾਕ ਹੁੰਦੀਆਂ ਨੇ ਕਈ ਘਟਨਾ ਸੁਣਨ ਚ ਜਦੋਂ ਆਪਾਂ ਸੁਣ ਲੈਂਣੇਆ। ਉਹ ਦਿਮਾਗ ਚ ਹੀ ਬੈਠੀ ਰਹਿੰਦੀਆਂ। ਕਈ ਘਟਨਾ ਨੇ ਏਦਾਂ ਦੀਆਂ ਬਹੁਤ ਖ਼ਤਰਨਾਕ-ਖ਼ਤਰਨਾਕ ਘਟਨਾ ਸੀਗੀਆਂ ਤੇ। ਉਹ ਦਿਮਾਗ ਚੋ ਜਾਂਦੀਆਂ ਨੀ ਹੈਗੀਆਂ ਫਿਰ ਜਦੋ ਦੇਖਦੇਆ ਨਾਂ।
ਫਿਰ ਬਹਿ ਜਾਂਦੀਆਂ ਨੇ ਫਿਰ ਉਹਨਾਂ ਨੂੰ ਸਟਰ੍ਰੈਸ ਹੋਣ ਲੱਗ ਜਾਂਦਾ।
ਜੀ ਇਦਾਂ ਹੀ ਹੁੰਦੀ ਰਹਿੰਦੀ ਐ ਤੇ ਇੰਨੀਆਂ ਖ਼ਬਰਾਂ ਇਹ ਜਿਹੀਆਂ ਦਰਦਨਾਕ ਦਰਦਨਾਕ ਆਉਂਦੀਆਂ। ਤੇ ਉਹ ਜਹਿਣ ਚੋ ਜਾਂਦੀਆਂ ਨੀ ਖ਼ਬਰਾਂ।
ਹਾਂਜੀ ਇਹ ਤਾਂ ਹੈ ਆ।
ਹੋ ਗਏ ਕਿਸੇ ਨਾਲ ਏਦਾਂ ਹੋ ਗਏ ਕਿਸੇ ਨਾਲ ਸੁਣ।
ਹਾਂਜੀ ਕਿਉਂਕਿ ਅੱਜ ਕੱਲ ਆਪਾਂ ਨੇ ਦੇਖਿਆ ਹੀ ਆ ਅੱਜ ਕੱਲ ਸੱਚ ਤਾਂ ਬਹੁ ਘੱਟ ਦਿਖਾਉਂਦੇ ਆ ਅ ਜੇ ਆਪਾਂ ਜੇ ਆਪਾਂ ਦੇਖੀਏ ਕਿ ਉਹ ਜੋ ਆਪਾਂ ਨੂੰ ਕੋਈ ਵੀ ਗੱਲ ਨਿਊਜ਼ 'ਤੇ ਮਿਲੀ ਆ ਉਹ ਤੀਹ ਪ੍ਰਸੈਂਟ ਸਹੀ ਆ। ਤਾਂ ਸੱਤਰ ਪ੍ਰਸੈਂਟ ਉਹ ਆ ਆਪਣੇ ਕੋਲੋਂ ਗੱਲ ਝੂਠ ਬਣਾ ਬਣੂ ਕੇ ਲੰਬੀ ਕਰਕੇ ਫਿਰ ਦਿਖਾਈ ਜਾਂਦੀ ਆ ਆਪ ਆਪਾਂ ਨੂੰ ਖਬਰਾਂ ਚ ਹਾਂਜੀ ਪਰ ਜਿਹੜੇ ਲਿਖਦੇ ਆ ਉਹ ਐਨ ਸਹੀ ਲਿਖਦੇ ਆ ਆਪਾਂ ਨੇ ਦੇਖਿਆ ਹੀ ਆ
ਹਾਂਜੀ
ਹਾਂਜੀ
ਤਾਂ ਫਿਰ ਤੁਹਾਨੂੰ ਪਤਾ ਪੱਤਰਕਾਰ ਤਾਂ ਪੂਰੀ ਜਾਣਕਾਰੀ ਲੈ ਕੇ ਫੇਰ ਲਿਖਦੇ ਨੇ ਕੋਈ ਚੀਜ਼ ਹਨਾ
ਹਾਂਜੀ ਹੁਣ ਵੀਡੀਓ ਤਾਂ ਦੇਖੋ ਆਪਾਂ ਦੇਖਦੇ ਹੀ ਆ ਕਿੰਨੇ ਲੋਕ ਬਣਾਉਂਦੇ ਨੇ ਉਹ ਤਾਂ ਕੋਈ ਵੀ ਬਣਾ ਲੈਂਦਾ ਹੁਣ ਜਿਹੜੇ ਪੱਤਰਕਾਰ ਹੁੰਦੇ ਆ ਉਹ ਤਾਂ ਪੂਰੀ ਡੀਟੇਲ ਕਰਦੇ ਆ ਫੇਰ ਕਿਤੇ ਜਾ ਕੇ ਉਹ ਅਖ਼ਬਾਰ ਛਾਪਦੇ ਆਪਾਂ ਨੇ ਦੇਖਿਆ
ਤੇ ਤੜਕੇ ਫੇਰ ਸਾਰਾ ਕੁਛ ਲਿਖਦੇ ਨੇ ਉਹ ਤਾਂ
ਹਾਂਜੀ ਮੇਰੇ ਹਿਸਾਬ ਨਾਲ ਤਾਂ ਹੁਣ ਖ਼ਬਰਾਂ ਪੜ੍ਹਨੀਆਂ ਹੀ ਚਾਹੀਦੀਆਂ ਮੈਂ ਤਾਂ ਹੁਣ ਖ਼ਬਰਾਂ ਪੜ੍ਹਦੀ ਈਓ ਆ ਉਹਦੇ ਨਾਲ ਨਾਲੇ ਤਾਂ ਆਪਾਂ ਨੂੰ ਨਾਲੇ ਪੰਜਾਬੀ ਵੀ ਵਧੀਆ ਹੁੰਦੀ ਆ ਹਾਂਜੀ ਮੈਂ ਖੁਦ ਹੁਣ ਇੰਗਲਿਸ਼ ਦੇ ਅਖਬਾਰ ਵੀ ਪੜ੍ਹਦੀ ਆ ਉਹਦੇ ਨਾਲ ਆਪਣੀ ਇੰਗਲਿਸ਼ ਵੀ ਇੰਪਰੂਵ ਹੁੰਦੀ ਆ ਬਹੁਤ ਜ਼ਿਆਦਾ ਬਹੁਤ ਫ਼ਰਕ ਪੈਂਦਾ ਆਪਾਂ ਨੂੰ ਨਿਊ ਨਿਊ ਵਰਡ ਸਮਝ ਨੂੰ ਆਦੇ ਆ ਤੇ ਇੰਗਲਿਸ਼ ਵੀ ਆਪਣੀ ਫਲੂਐਂਟ ਬਣਦੀ ਆ ਪੜ੍ਹਨ ਚ ਵੀ ਆਪਾਂ ਇੰਗਲਿਸ਼ ਚ ਸਾਰੇ ਅੱਖਰ ਵਧੀਆ ਰਹਿੰਦੇ ਨੇ ਹਾਂਜੀ ਮੈਂ ਈ ਕਹਿਣਾ ਸੀ ਓਕੇ ਸਸ਼ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਠੀਕ ਹੈ ਜੀ